ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ
ਹੋਰ ਕੀ ਹਾਲ ਨੇ?
ਵਧੀਆ ਤੁਸੀਂ ਸੁਣਾਓ ਠੀਕ ਹੋ ਆਪਣਾ ਟੋਪਿਕ ਹੈ ਜੀ ਫੈਸਟੀਵਲ ਹਾਂਜੀ
ਹੋਰ ਦੱਸੋ ਮੈਂ ਕਿਹਾ ਘਰ ਪਰਿਵਾਰ ਸਾਰੇ ਠੀਕ ਨੇ?
ਸਭ ਵਧੀਆ ਜੀ ਤੁਸੀਂ ਸੁਣਾਓ?
ਬ
ਹਾਂਜੀ-ਹਾਂਜੀ
ਬਸ ਦੱਸੋ ਫੈਸਟੀਵਲਾਂ ਬਾਰੇ ਤੁਹਾਡਾ ਕੀ ਖਿਆਲ ਆ?
ਫੈਸਟੀਵਲ ਹਾਂਜੀ ਜੀ ਹਾਂਜੀ ਫੈਸਟੀਵਲ ਬਾਰੇ ਸਾਡਾ ਵਿਚਾਰ ਇਧਾਂ ਜੀ ਹੁਣ ਜਦੋਂ ਤੋਂ ਫੈਸਟੀਵਲ ਵਗੈਰਾ ਜਿੱਦਾ। ਤਾਂ, ਹੁਣ, ਆ ਲੱਗ ਗਏ ਨੇ ਜਿਵੇਂ। ਮਤਲਬ ਕਾਫੀ ਟਾਈਮ ਤੋਂ ਚੱਲਦੇ ਪਏ ਨਾ ਹਨਾ ਫੈਸਟੀਵਲ ਦੁਸ਼ਹਿਰਾ ਹੋ ਗਿਆ, ਦੀਵਾਲੀ ਹੋ ਗਈ, ਹੋਲੀ ਹੋ ਗਈ।
ਹਮ
ਤੇ ਮਤਲਬ ਜਿੱਦਾਂ ਹੋਲੀ ਆਉਂਦੀ ਹੈ। ਹੁਣ ਹੋਲੀ ਤੇ ਵਧੀਆ ਵੀ ਹੈ ਬੱਚਿਆਂ ਵਾਸਤੇ ਖੇਡਣ ਵਾਸਤੇ। ਇਥੇ ਪਰ ਜਿਹੜੇ ਬੰਦੇ ਹੋਲੀ ਤੇ ਸ਼ਰਾਬ ਪੀ ਕੇ ਕੰਮ ਕੁਮ ਮਤਲਬ ਖ਼ਰਾਬ ਕਰ ਦਿੰਦੇ ਨੇ। ਉਹਨਾਂ ਵਾਸਤੇ ਬੇਕਾਰ ਵੀ ਬਹੁਤ ਹੈ।
ਹਾਂਜੀ, ਹਾਂਜੀ ਵਧੀਆ ਵੈਸੇ ਤੁਹਾਡਾ ਫੇਵਰੇਟ ਫ਼ੇਸ੍ਟਿਵਲ ਕਿਹੜਾ?
ਇਹ ਆਪਣਾ ਫੇਵਰੇਟ ਫੈਸਟੀਵਲ ਤੇ ਇਹੀ ਹੈ ਦੀਵਾਲੀ ਹੋਲੀ ਹੈ ਇੱਧਰ ਹੀ ਮਤਲਬ ਥੋੜਾ ਬਹੁਤ ਦੀਵਾਲੀ ਦੇ ਪਟਾਕੇ ਵਗੈਰਾ ਵਜਾ ਲੈਂਦੇ ਹਾਂ, ਹੋਲੀ ਤਾਂ ਥੋੜ੍ਹੀ ਬਹੁਤ ਹੋਲੀ ਖੇਲੀ ਦੋਸਤਾ ਨਾਲ,
ਹੂੰ, ਵਲੀ ਤੇ ਫਲਦੀ ਆ, ਮੇਰਾ ਵੀ ਮਤਲਬ ਆਹਹੀ ਸੇਮ ਹੀ ਆ, ਕਿਉਂਕਿ ਇੰਜੋਏ ਮਤਲਬ ਫੈਸਟੀਵਲ
ਫੈਸਟੀਵਲ ਕੋਈ ਵੀ ਹੈ, ਜਿੱਦਾਂ ਦੁਸਹਿਰਾ ਆਉਦਾ ਹੈ, ਇੰਜੋਏ ਹੁੰਦਾ। ਸ਼ਹਿਰੇ ਤੇ ਵੀ ਦੋਸਤਾਂ ਨਾਲ ਲੱਪਾ ਦਸੇਰਾ ਵੇਖਣ ਚਲੇ ਗਏ, ਦੋਸਤਾਂ ਨਾਲ ਭਰਾਵਾਂ ਨਾਲ ਹੈ ਤੇ ਹਰ ਇੱਕ ਫੈਸਟੀਵਲ ਵਿੱਚ ਇੰਜੋਏ ਹੈ, ਪਰ ਉਹ ਕੰਮ ਖ਼ਰਾਬ ਹੈ, ਨਾ ਜਿਵੇਂ ਹੋਲੀ ਤੇ ਹੁਣ ਕੁਛ ਬੰਦੇ ਦਾਰੂਆ ਪੀ ਕੇ ਆਪਣਾ ਗਿਰੇ ਹੁੰਦੇ ਆ ਸਾਈਡ 'ਤੇ ਜਾਂ ਕੋਈ ਲੜਾਈਆਂ ਕਰ ਲੈਂਦੇ ਆ ਜਾਂ ਕੁਛ
ਹਾਂਜੀ-ਹਾਂਜੀ ਬਿਲਕੁਲ,
ਹਾਂਜੀ-ਹਾਂਜੀ,
ਬਣਿਆ ਦੇਖੋ ਜੀ, ਕੁਛ ਮਤਲਬ ਇਹਨਾਂ ਨਾਲ ਇਤਿਹਾਸ ਜੁੜਿਆ ਹੁੰਦਾ, ਇੱਕ ਤੇ ਇਤਿਹਾਸ ਮਤਲਬ ਕਿ ਯਾਦਗਾਰ ਹੋ ਜਾਂਦਾ ਠੀਕ ਹੈ, ਇੱਕ ਐਂ ਬੰਦੇ ਇੰਜੋਏ ਕਰ ਲੈਂਦੇ ਆ, ਉਸ ਮੂਮੈਂਟ ਨੂੰ ਉਹ ਯਾਦਗਾਰ ਬਣ ਕੇ ਰਹਿ ਜਾਂਦੀ ਹੈ।
ਹੁਣ ਜਿੱਦਾਂ ਦੁਸ਼ਹਿਰਾ ਹੈਗਾ ਠੀਕ ਹੈ, ਰਾਵਣ ਨੂੰ ਪਹਿਲੇ ਬਣਾਉਂਦੇ ਆ ਆਪ ਹੀ, ਫਿਰ ਬ ਸਾੜ ਦਿੰਦੇ ਆ, ਫਿਰ ਮਤਲਬ ਅਗਲੇ ਸਾਲ ਫਿਰ ਉਹ ਇੱਕ ਕੋਈ ਰੀਤੀ ਰਿਵਾਜ਼ ਪੁਰਾਣਾ ਜਿਵੇਂ ਚੱਲੀ ਜਾਂਦਾ, ਫਿਰ ਚੱਲੀ ਜਾਣਦਾ।
ਤੇ ਹਾਂ ਉਹ ਮਤਲਬ ਚੱਲ ਰਿਹਾ।
ਸ਼ਾਇਦ ਰਾਮ ਨੂੰ ਬਾਲਦਿਆ,
ਹਾਂਜੀ,
ਉੱਧਰ ਰਾਵਣ ਦੀ ਪੂਜਾ ਕਰਦੇ ਆ ਉੱਧਰ ਰਾਮ ਨੂੰ ਬਾਲਦੇ ਆ।
ਅਲਗ-ਅਲਗ ਆਪਦਾ ਕਲਚਰ ਉਹ
ਆਪਣਾ-ਆਪਣਾ ਹੈਗਾ, ਸਹੀ ਗੱਲ ਆ ਉਹ ਹੁਣ ਦਿਵਾਲੀ ਤਾਂ ਬਾਕੀ ਹੁਣ ਜਿੱਦਾਂ ਹੁੰਦਾ ਵਾ ਕਿਸੇ ਘਰੇ ਅੱਗ ਵਗੈਰਾ ਲੱਗ ਜਾਂਦੀ, ਕਿਉਂਕਿ ਕੁਛ ਬੱਚੇ ਨਾ ਸ਼ਰਾਰਤਾਾਂ ਕਰਦੇ ਰੋਕਟ ਹੁੰਦੇ ਨਾ, ਜਿਵੇਂ ਰੋਕਿਟ
ਹਾਂਜੀ,
ਉਹਨੂੰ ਪਿੱਛੋਂ ਡੰਡੀ ਜਦੀ ਤੋੜ ਕੇ ਤੇ ਲਟਾ ਕੇ ਚਲਾਉਂਦੇ ਆ।
ਹੂੰ,
ਉਹ ਕਿਸੇ ਦੇ ਘਰ ਘੁਰ ਅੰਦਰ ਚੱਲ ਜਾਂਦਾ, ਵਾ ਤੇ ਫ਼ੇਰ ਉੱਧਰ ਮਤਲਬ ਆਪਣਾ ਅੱਗ-ਉੱਗ ਚਿੰਗਾਰੀ ਵੀ ਤੁਹਾਨੂੰ ਪਤਾ ਕੋਈ, ਕੱਪੜੇ ਚੰਗਾਰੀ ਜੇੜੇ ਨਾਲੇ ਅੱਗ ਫੜ ਲੈਂਦਾ।
ਹਾਂ,
ਹਾਂਜੀ-ਹਾਂਜੀ ਬਸ ਉਹੀ ਆ ਫਿਰ ਉਹ ਥੋੜ੍ਹਾ ਮਤਲਬ, ਫੈਸਟੀਵਲ ਹੁੰਦੇ, ਤਾਂ ਵਧੀਆ ਥੋੜ੍ਹਾ ਦੇਖ ਕੇ ਕਰੋ ਨਾ ਤਾਂ ਸਹੀ ਰਹਿੰਦਾ
ਹਾਂ ਨਾ ਮਤਲਬ ਕਿ ਜਿਵੇਂ, ਆਪਾਂ ਪਲੇਗਰਾਊਂਡ ਤੇ ਚੱਲ ਜਾਈਏ। ਪਟਾਕੇ ਵਗੈਰਾ ਚਲਾਉਣ, ਜਾਂ ਖੁੱਲ੍ਹੇ ਮਾਹੌਲ ਦੇ ਵਿੱਚ ਚੱਲ ਜਾਈ ਐ।
ਚ ਚੋ ਸ਼ਰਾਰਤ ਕਰਨੀ ਥੋੜਾ ਥੋੜਾ ਏਰੀਆ ਨਾ ਤੇ ਅ ਗੱਲ, ਹੁਣ ਗਲੀ ਅੰਦਰ ਇਹ ਚੀਜ਼ਾਂ ਨੀ ਕਰ ਸਕਦੇ ਅਸੀਂ,
ਮਤਲਬ ਕਿ ਜਿਵੇਂ ਸ਼ਹਿਰਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਬਹੁਤ, ਉਹ ਮਤਲਬ ਦੇਸ਼ ਦੀਵਾਲੀ ਮਨਾਉਂਦੇ ਆ। ਜਿਵੇਂ ਪਿੰਡਾਂ ਦੇ ਵਿੱਚ ਤਾਂ ਮਾਹੌਲ ਖੁੱਲ੍ਹਾ ਹੁੰਦਾ।
ਹਾਂ ਸ਼ਹਿਰ ਵਿੱਚ ਨਾ ਪਤਲੀ-ਪਤਲੀ ਗਲੀਆਂ ਚ ਇੰਨੇ-ਇੰਨੇ ਮਤਲਬ ਮਕਾਨ ਜੇ ਬਣਾਏ ਹੁੰਦੇ, ਬੰਦਿਆਂ ਨੇ ਛੋਟੇ-ਛੋਟੇ,
ਫਿਰ ਬੱਚੇ ਹੁਣ ਉੱਧਰ ਹੀ ਸ਼ਰਾਰਤਾਂ ਕਰਦੇ ਆ। ਕੋਈ ਮਜ਼ਾਕ ਮਜ਼ਾਕ ਚ ਕਿਸੇ ਦੇ ਘਰ ਗੇੜ ਦਿੰਦਾ ਬੰਬ ਕੋਈ ਕਿੱਦਾਂ ਉਹ ਚੀਜ਼ ਮਤਲਬ ਇੱਕ ਫੈਸਟੀਵਲ ਇੰਜੋਏ ਕਰਨਾ, ਤੁਹਾਨੂੰ ਇੰਜੋਏ ਦੇ ਤਰੀਕੇ ਨਾਲ ਹੀ ਮਤਲਬ ਖੇਡੋ ਮਤਲਬ ਯੂਜ ਕਰੋ ਕੁਛ ਪਟਾਕੇ। ਵਗੈਰਾ ਉਹਦੀ ਤਾਂ ਸ਼ਰਾਰਤਾ ਨਾ ਕਰੋ।
ਦੇ ਬੱਚਿਆਂ ਦਾ ਤਾਂ ਕੰਮ ਹੀ ਹੈ, ਸ਼ਰਾਰਤਾਂ ਕਰਨੀਆਂ ਹਨਾ, ਉਹ ਮਤਲਬ ਘਰ
ਕੁਛ ਕੁਛ ਤਾਂ ਵੱਡੇ ਬੰਦੇ ਆਪ ਹੀ ਨਾਲ ਲੱਗ ਜਾਂਦੇ ਆ
ਹੂੰ ਉਹ ਤਾਂ ਘਰਦਿਆਂ ਨੂੰ ਦੇਖਣਾ ਚਾਹੀਦਾ, ਨਾ ਵੀ ਆਪਾਂ ਕਿਵੇਂ ਮੈਨੇਜ ਕਰਨਾ ਹੁਣ ਜਿਵੇਂ ਆਪਾਂ ਨੂੰ ਪਤਾ। ਜਾਂ ਵੀ ਆਪਾਂ ਵਧੀਆ ਖੁੱਲ੍ਹਾ ਇੰਜੋਏ ਕਰਨਾ। ਤੇ ਆਪਾਂ ਜ਼ਰੂਰੀ ਮਤਲਬ ਕਲੋਨੀ ਜੇ ਵਿੱਚ ਹੀ ਕਰਨੀ, ਕਲੋਨੀ ਤੋਂ ਬਾਹਰ ਚੱਲ ਜਾਓ ਸਾਈਡ ਤੇ ਚੱਲ ਜਾਓ, ਕਿ ਫੇ
ਬਿਲਕੁਲ ਜੀ ਬਿਲਕੁਲ ਸਹੀ ਗੱਲ ਆ ਕਲੋਨੀ ਤੋਂ ਬਾਹਰ ਜਾ ਸਕਦੇ ਹੋ ਕੋਈ ਗਰਾਊਂਡ ਵਗ਼ੈਰਾ ਉੱਥੇ ਚੱਲੇ ਜਾਓ ਜੇ ਥੋੜਾ ਮਸਤੀ ਵਗ਼ੈਰਾ ਕਰਨੀ ਏ ਤੇ ਪਰ ਕਲੋਨੀ ਦੇ ਅੰਦਰ ਜਾਂ ਗਲੀ ਵਗੈਰਾ ਚ ਕਰਨਾ ਤੇ ਫਿਰ ਉੱਧਰ ਰਿਸਕ ਵੀ ਬਹੁਤ ਹੈ ਨਾ ਕਿਸੇ ਕਿਸੇ ਪੈਰਾਂ ਚ ਜਾ ਕੇ ਬੰਬ ਵੱਜੇ
ਕਲੋਨੀ ਹਾਂਜੀ ਬਿਲਕੁਲ ਮਤਲਬ ਕੁੱਝੀਆਂ ਹੀ ਆਦੀਆਂ ਭੀੜੀਆਂ- ਭੀੜੀਆਂ ਗਲੀਆਂ ਹੁੰਦੀਆਂ ਜਿਹ ਤੇ ਆਪਾਂ ਮੰਨ ਲਓ ਉੱਤੇ ਨੂੰ ਚਲਾਉਂਣੇ ਹਾਂ ਪੱਟਾਕੇ ਵਗੈਰਾ, ਉਹ ਫਿਰ ਤਾਰਾਂ ਨੂੰ ਅੱਗ ਲੱਗਣ ਦਾ ਖ਼ਤਰਾ ਹੁੰਦਾ ਫਿਰ ਵਾਇਰ ਤੁਹਾਨੂੰ ਪਤਾ ਕਿੰਨੀਆਂ ਹੁੰਦੀਆਂ ਤੇ ਜੇ ਸਿੱਧਾ ਚਲਾਉਣੇ ਆ ਫੇਰ ਤਾਂ ਤੁਹਾਨੂੰ ਪਤਾ ਘਰਾਂ ਦੇ ਵਿੱਚ ਜਾਣਗੀਆਂ
ਹਾਂਜੀ- ਹਾਂਜੀ ਬਿਲਕੁਲ, ਹੁਣ ਦੁਸ਼ਹਿਰਾ ਤੇ ਜਿੱਦਾਂ ਹੋ ਗਿਆ ਦੁਸਹਿਰੇ ਤੇ ਜਿੱਦਾ ਰਾਵਣ ਬਾਲਦੇ ਆ ਤੇ ਨਾਲੇ ਬੰਦੇ ਦੀ ਲੱਕੜਾ ਖਿੱਚਣ ਆ ਜਾਂਦੇ ਆ
ਹਾਂਜੀ
ਬਈ ਤੁਸੀਂ ਪੂਰੀ ਬੱਲਣ ਦੋ, ਉਹ ਲੱਕੜ ਕਹਿੰਦੇ ਲੱਕੜ ਲਕੜਕਾਰ ਲੈ ਕੇ ਜਾਓ, ਜਿੱਦਾਂ ਰਾਵਣ ਦੀ ਹੱਡੀ ਕਹਿੰਦੇ ਉਹਨੂੰ
ਹਮ
ਤੇ ਮਤਲਬ ਡਰ ਜਾਣ ਲੱਗਦਾ ਕੁੱਛ ਹੁੰਦੀ ਨਹੀਂ ਕੋਈ ਗੱਲਬਾਤ ਬਜ਼ਾਰ ਬਜ਼ੁਰਗ ਕਹਿੰਦੇ ਨੇ ਜਿੱਦਾਂ, ਪੁਰਾਣੇ ਬੰਦੇ ਤਾਂ ਫਿਰ ਉਹ ਬੰਦੇ ਰਾਵਣ ਜਿੱਦਾਂ ਹੀ ਬਲਦਾ ਵਾ ਨਾਲੇ ਉਹਦੀ ਰਸੀਆ ਖਿੱਚਣ ਆ ਜਾਂਦੇ ਆ ਵੀ ਮਤਲਬ ਤੁਸੀਂ ਬਲਣ ਦੋ ਪੂਰਾ ਅੱਛੀ ਤਰ੍ਹਾਂ ਜੇ ਇੰਨਜੋਏ ਕਰਨ ਆਏ ਇੰਨਜੋਏ ਕਰੋ
ਉਹੀ ਗੱਲ ਮਤਲਬ ਕਿ, ਹੁਣ ਕਿੰਨਾ ਰਿਸਕ ਹੁੰਦੇ ਆ ਮੰਨ ਲਓ ਉਹਨਾ ਦੀ ਕਿੰਨੀ ਹਾਈਟ ਹੁੰਦੀ ਹੈ
ਹਾਈਟ ਹੁੰਦੀ ਆ, ਉੱਪਰ ਦੀ ਅੱਗ ਲੱਗੀ ਹੁੰਦੀ ਹੈ ਵਿੱਚ ਬੰਬ ਪਾਏ ਹੁੰਦੇ ਆ ਠੀਕ ਆ, ਉਹ ਫੇਰ ਉਹ, ਉਹ ਪਿੱਛੇ ਸਾਡੇ ਸਾਹਮਣੇ ਪਿੱਛੇ ਪਿਛਲੇ ਸਾਲ ਦੀ ਗੱਲ ਹੈ ਇੱਧਰ ਸਾਡੇ ਪਿੱਛੇ ਨਾ ਇੱਕ ਦੁਸਹਿਰਾ ਗਰਾਊਂਡ ਹੈਗਾ ਉੱਥੇ ਰਾਵਣ ਬਲਦਾ ਵ ਹਰ ਸਾਲ ਇੱਕ ਭਈਏ ਨੇ ਨਾ ਮਤਲਬ ਰੱਸੀ ਚ ਖਿੱਚੀ ਉਹਦੀ ਉਹ ਲੱਕੜ ਤੇ ਨਾ ਬੰਬ ਹੀ ਹੈਗਾ ਸੀ ਉਹ ਭਈਏ ਨੇ ਲੱਕੜ ਜ ਕੋਲ ਆਪਣੀ ਖਿੱਚੀ ਧ ਹੱਥ ਦੇ ਕੋਲ ਬੰਬ ਵੱਜ ਗਿਆ
ਹਾਂ ਉਹੀ ਗਲ ਹੈ। ਮਤਲਬ
ਕੁਛ ਲੱਗੀ- ਲੁੱਗੀ ਨੀ ਸੱਟ ਬਾਕੀ ਰਿਸਕ ਤੇ ਹੈ ਹੀ ਏ
ਕਿੰਨਾ ਰਿਸਕ ਲੈ ਰਿਹਾ ਹਨਾ ਬਿਨਾਂ ਕੰਮ ਤੋਂ, ਬੰਦਾ ਯਾਰ ਵੇਟ ਕਰ ਲੈਣ ਚਲੋ ਆਪਾਂ ਮੰਨਦੇ ਹਾਂ ਜੱਲ ਵੀ ਜਿਹੜਾ ਬਜ਼ੁਰਗਾਂ ਨੇ ਕਿਆ ਹੋ ਗਲ ਠੀਕ ਆ
ਹਾਂ ਪਰ ਯਾਰ ਉਹ ਬੁਜ਼ੁਰਗ ਬਤਾ ਕੀ ਕਹਿੰਦੇ ਨੇ ਬਜ਼ੁਰਗ ਕਹਿੰਦੇ ਨੇ ਰਾਵਣ ਬੱਲਣ ਤੋਂ ਬਾਅਦ ਜਿਹੜੀ ਕੋਈ ਲੱਕੜ ਬਚ ਜੇ ਉਹ ਲੈ ਜਾਉ ਘਰ
ਹਾਂ ਬਚੀ ਜਾਣੀ ਹੈ ਇਹ ਥੋੜੀ ਨਾ ਵੀ ਮੱਤ ਜੀ ਦੇ ਵਿੱਚੋਂ ਕੱਢਣੀ ਆ
ਜਲਦੀ ਜਲਦੀ ਅੱਗ ਚ' ਥੋੜੀ ਖਿੱਚਣੀ ਚਾਹੀਂਦੀ ਹੈ
ਮਤਲਬ ਹੁਣ ਮਨ ਲਓ, ਇੱਕ ਸਾਈਡ ਤੋਂ ਵੀ ਉਹਦੀ ਰੱਸੀ ਖਿੱਚਤੀ ਤੇ ਉਹ ਪੂਰਾ ਉਸਦੇ ਉੱਪਰ ਹੀ ਆ ਜਾਂਦਾ
ਬਤਾਵਾ ਕੀ ਗੱਲ ਆ ਹੁਣ ਉਹਨੂੰ ਚਾਰੋ ਤਰਫ ਰੱਸੀ ਨਾਲ ਬਣਿਆ ਹੁੰਦਾ ਠੀਕ ਹੈ ਹੁਣ ਅੱਗ ਲੱਗਦੀ ਹੈ ਰੱਸੀ ਨੂੰ ਵੀ ਅੱਗ ਫੜਦੀ ਹੈ ਰੱਸੀ ਵੀ ਕਮਜ਼ੋਰ ਹੁੰਦੀ ਹੈ ਹੁਣ ਉਹ ਆਰਾਉਨਡ ਪੂਰਾ ਲੰਬਾ ਜ ਖੜਾ ਹੁੰਦਾ ਸੋ ਦੋ ਸੌ ਫੁੱਟ ਬਣਾਇਆ ਹੁੰਦਾ ਜਿੱਦਾਂ ਤੋ ਇੱਕ ਤਰਫ ਖਿੱਚਿਆ ਹੁਣੂੰ ਬੰਦੇ ਤਰਫ ਹੀ ਸਾਰਾ ਆ ਕੇ ਗਿਰ ਜਾ ਸਾਰੇ ਬੰਦੇ ਪਿੱਛੇ ਭਗਣਗੇ ਫਿਰ ਉੱਪਰੋਂ ਭੀੜ ਵੀ ਇੰਨੀ ਹੁੰਦੀ ਬੰਦੇ ਕੋਲ ਭੱਜਿਆ ਵੀ ਨੀ ਜਾਂਦਾ ਫਿਰ
ਹਾਂਜੀ, ਮਤਲਬ ਉਹੀ ਗੱਲ ਆ ਨਾ, ਉਹਨਾਂ ਨੂੰ ਰਸ਼ ਬਹੁਤ ਹੁੰਦਾ ਹਾਂ, ਕੁਛ ਬੱਚੇ ਹੁੰਦੇ ਆ ਮੰਨ ਲਓ, ਲੇਡੀਜ਼ ਵਗੈਰਾ ਹੁੰਦੇ
ਲੇਡੀਜ਼ ਛੋਟੇ -ਛੋਟੇ ਬੱਚੇ ਕਿਸੇ ਦੇ ਮਤਲਬ ਨੀਚੇ ਆ ਜਾਂਦੇ ਭੱਜਦੇ ਨੇ ਜਾਂ ਸਾਰੇ ਜਦੋਂ ਸੇਕ ਪੈਂਦਾ ਨਾ ਜਦੋਂ, ਪਹਿਲੇ ਸਾਰੇ ਅੱਗੇ- ਅੱਗੇ ਹੋ ਜਾਂਦੇ ਆ ਜਿਸ ਟਾਈਮ ਅੱਗ ਦਾ ਸੇਕ ਹੁੰਦਾ ਇੱਕਦਮ ਬੜਾ ਜ਼ਿਆਦਾ ਤੇ ਸਾਰੇ ਬੰਦੇ ਫੇਰ ਪਿੱਛੇ- ਪਿੱਛੇ ਹੁੰਦੇ ਨੇ ਪ ਪਿੱਛੇ -ਪਿੱਛੇ ਨਹੀਂ ਕੋਈ ਨਿੱਕਾ ਜਿਹਾ ਬੱਚਾ ਹੋਵੇ ਪਿੱਛੇ ਕਿਸੇ ਸੱਟ ਲੱਗ ਜਾਵੇ ਕਿਸੇ ਦਾ ਕੁਛ ਉਹ ਚੀਜ਼ ਨਹੀਂ ਸਮਝਦੇ ਨਾ
ਤੇ ਉਹੀ ਗੱਲ ਹੈ ਮਤਲਬ ਦੇਖੋ ਫੈਸਟੀਵਲ ਆ ਇੰਜੋਏ ਕਰਨ ਦੀ ਆਪਣੇ ਲਈ ਤਾਂ ਇੰਜੋਏ ਆ ਬਟ ਮੰਨ ਲਓ ਰੱਬ ਨਾ ਕਰੇ ਕਿਸੇ ਬੱਚੇ ਦੇ ਸੱਟ ਵਗੈਰਾ ਲੱਗ ਜੇ, ਉਹਦਾ ਫੈਸਟੀਵਲ ਤਾਂ ਗਿਆ ਨਾ
ਸਹੀ ਉਦਪਰ ਉਹਨਾਂ ਦੇ ਘਰ ਤੇ ਫਿਰ ਪਰੇਸ਼ਾਨੀ ਛੋਟਾ ਬੱਚਾ ਸੱਟ ਲੱਗ ਗਿਆ ਕੁਛ
ਹਮ
ਇੱਕ ਫੈਸਟੀਵਲ ਹੁੰਦਾ ਉਹਨੂੰ ਇੰਜੋਏ ਦੇ ਨਾਲ ਤਰੀਕੇ ਨਾਲ ਇੰਜੋਏ ਪਰ ਉਹ ਮਜ਼ਾ ਹੀ ਬੌਤ ਆਦਾ, ਹੁਣ ਆਪਾਂ ਫੈਸਟੀਵਲ ਵਿੱਚ ਹਰ ਤਾ ਕਰਨ ਲਗ ਜੀਏ ਕਿਸੇ ਦੇ ਸ਼ਰਾਰਤਾ ਕਰਦੀ ਕਿਸੇ ਦੇ ਹੁਣ ਕੋਈ-ਕੋਈ ਵੇਖਣਾ ਮੈਂ ਹੋਲੀ ਦੇ ਦਿਨਾ ਚ। ਕੋਈ ਬੰਦਾ ਆਪਣਾ ਤਿਆਰ ਹੋ ਕੇ ਥੇ ਜਾ ਰਿਹਾ ਹੁੰਦਾ ਹੈ ਰਸਤੇ ਚ ਮੁੰਡੇ ਕੀ ਕਰਦੇ ਨੇ ਗੁਬਾਰੇ ਮਾਰ ਦਿੰਦੇ ਨੇ ਅਗਲਾ ਬੰਦਾ ਕੋਈ ਕੰਮ ਜਾ ਰਿਹਾ ਕਿਸੇ ਦੇ ਘਰ ਜਾ ਰਿਹਾ ਕੋਈ ਥੇ ਜਾਣਾ ਹੋੁੰਣਾ ਜ਼ਰਰੀ ਹੁੰਦੇ ਆਫਿਸ ਵਗੈਰਾ ਜਾਣਾ ਹੋ ਕਿੱਥੇ ਜਾਣਾ ਹੈ ਉਹਨੂੰ ਮੁੰਡੇ ਸ਼ਰਾਰ ਪਤਾ ਕੀ ਕਰਦੇ ਨੇ ਤੁਸੀਂ ਆਪਣਾ ਹੋਲੀ ਖੇਡੋ ਉਹ ਬੰਦਾ ਸਾਫ਼ ਸੁਥਰਾ ਨਾ ਨੂ ਕੇ ਘਰੋ ਜਾ ਰਿਹਾ ਤੇ ਉਹਦੇ ਬੇਚਾਰੇ ਦੇ ਰੰਗ ਲਾ ਤਾ ਗੁਬਾਰੇ ਮਾਰਤੇ।
ਹਾਂਜੀ ਪਰਮਿਸ਼ਨ ਨਹੀਂ ਨਾ ਲੈਂਦੇ ਕਿਸੇ ਤੋਂ ਵੀ ਮੰਨ ਲਓ
ਹਾ ਬਿਨਾਂ ਹਾ ਵੀ ਪਹਿਲੇ ਉਹ ਪੁੱਛ ਲੋ ਵੀ ਹਾ ਤੁਸੀ ਕਿਤੇ ਜਾਣਾ ਤਾ ਨੀ ਆਪਾ ਤੁਹਾਡੇ ਰੰਗ ਲਗਾ ਸਕਦੇ ਹਾ ਪ੍ਰੇਮ ਨਾਲ ਗੱਲ ਹੁੰਦੀ ਹੈ ਇੱਕ ਪਿਆਰ ਨਾਲ।
ਹਾਂ
ਉਹ ਚੀਜ਼ ਹੈ ਹੀ ਨਹੀਂ ਬੰਦੇ ਆਪਣੇ ਅਕੜ ਚ ਰਹਿੰਦੇ ਆ ਆਪਣਾ ਕੋਈ ਆ ਰਹਾ ਚੁੱਪ ਚਾਪ ਗੁਬਾਰਾ ਮਾਰਤਾ ਛੱਤ ਤੋ ਬੰਦਾ ਵਿਚਾਰਾ ਕਿੱਥੇ ਤਿਆਰ ਹੋਵੇ ਕੋਈ ਕੰਮ ਚੱਲਾ ਏ ਅਗਲਾ ਇੱਥੋਂ ਕਿਤੇ ਜਰੂਰੀ ਕੰਮ ਜਾ ਰਿਹਾ ਹੋਵੇ।
ਅ ਉਹੀ ਗੱਲ ਹੈ ਨਾ ਇੱਕ ਫੈਸਟੀਵਲ ਹੁੰਦਾ ਬੰਦਾ ਅਗਲਾ ਬਹਿਸ ਕਰਨਾ ਨੀ ਚਾਹੁੰਦਾ ਕਿਹਦਾ ਤਿਉਹਾਰ ਆ
ਹਾਂ ਬਸ ਫਿਰ ਉਹ ਬੰਦਾ ਉਹ ਤੇ ਬਹਿਸ ਵੀ ਨੀ ਕਰਦਾ ਮੂੰਹ ਬਣਾ ਕੇ ਚੱਲ ਜਾਂਦਾ ਪਰ ਅੱਛਾ ਨੀ ਲੱਗਦਾ ਨਾ ਇਹ ਚੀਜ਼ਾ ਫੈਸਟੀਵਲ ਨੂੰ ਇੰਜੋਏ ਕਰਨਾ ਤੇ ਆਪਣੇ ਅੰਦਰ ਵਧੀਆ ਤਰੀਕੇ ਨਾਲ ਕਰੋ ਕਿਸੇ ਦਾ ਮਤਲਬ ਨੁਕਸਾਨ ਵੀ ਨਾ ਕਰੋ। ਇਹੀ ਚੀਜ਼ਾਂ ਹੁੰਦੀਆਂ ਹੁਣ ਪਿੱਛੇ ਸਾਡੀ ਗਲੀ ਇਚ ਬੰਬ ਜਿਹੇ ਵਜਾ ਰੇ ਸੀਗੇ ਮੁੰਡੇ ਦੁਆਲੀ ਤੇ ਉਹ ਬੱਚੇ ਨੇ ਸ਼ਰਾਰਤ ਕਿਸੇ ਘਰ ਦੇ ਅੰਦ ਗੇਰਤਾਂ ਉਹ ਸਾਰੇ ਘਰ ਦੇ ਸੁੱਤੇ ਹੋਏ ਸੀ ਉਹ ਸਾਰੇ ਘਰ ਦੇ ਡਰ ਗਏ ਵੀ ਕੁੱਛ ਸਿਲੰਡਰ ਵਗੈਰਾ ਨਾ ਫਟ ਗਿਆ ਏ ਵੱਡਾ ਬੰਮ ਹੈਗਾ ਸੀ ਉਹ ਰੱਸੀ ਬੰਮ ਹੁੰਦਾ ਇੱਕ।
ਹਾਂ ਡਰ ਲੱਗਦਾ ਹੈ ਮੰਨ ਲਓ ਆਪਾ ਕੋਲੇ ਇੱਕ ਵਾਰੀ ਸੁੱਤੇ ਹਾਂ ਠੀਕ ਹੈ ਆਪਣੇ ਕੋਲੇ ਕੋਈ ਤਾਲੀ ਵਜਾ ਦੇ ਆਪ ਆਪਾ ਤਾ ਉੱਠ ਜਾਂਦੇ ਹਾ ਡਰ ਕੇ ਤੇ ਉਹ ਤਾਂ ਫੇਰ ਬੰਬ ਸੀਗਾ ਹਾ।
ਬਿਲਕੁਲ ਜੀ ਬਿਲਕੁਲ ਹੈ ਮਤਲਬ ਸ਼ਰਾਰਤਾ ਕੋਈ ਮਤਲਬ ਸਮਝਣਾ ਚਾਹੀਦਾ ਬੱਚਿਆਂ ਨੂੰ ਆਪਣੇ ਆਪ ਹੀ ਅਠਾਰਾਂ ਉੱਨੀ ਸਾਲ ਦੇ ਨੇ। ਬਈ ਕੱਲ ਨੂੰ ਕੋਈ ਤੁਹਾਡੇ ਘਰ ਏਦਾ ਗੇਹੇ ਤੇ ਤੁਹਾਨੂੰ ਕਿੱਦਾ ਫੀਲ ਹੋਏਗਾ।
ਉਹੀ ਤੇ ਗੱਲ ਆ ਨਾ ਮਤਲਬ ਉਹ ਚੀਜ਼ ਨੂੰ ਫੀਲ ਨੀ ਕਰਦੇ ਗਏ ਬੱ
ਉਹ ਬੱਚੇ ਦੋ ਮਿੰਟ ਦਾ ਸਵਾਦ ਹੈ ਅਗਲੇ ਬੰਦੇ ਦੇ ਉਹ ਬਸ ਕਿਆ ਹੀ ਕਈਏ ਫੇਰ ਅਗਲਾ ਬੰਦਾ ਤੇ ਘਬਰਾ ਈ ਜਾਂਦਾ ਪੂਰਾ ਕੀ ਹੋ ਗਿਆ ਕੀ ਨੀ। ਅਗਲਾ ਵਿਚਾਰਾ ਪੱਕੀ ਨਿੰਦਰ ਰਹੇ ਸੁੱਤਾ ਵੇ। ਉਹ ਇਹੀ ਹੁੰਦਾ ਵੀ ਆਪਣੇ ਇੱਧਰ ਆਪਾ ਬੱਚੇ ਨੂੰ ਕਹਿਨੇ ਹਾ ਵੀ ਜੇ ਫੈਸਟੀਵਲ ਏ ਕੋਈ ਇੰਜੋਏ ਕਰੋ ਪਰ ਇੱਕ ਤਰੀਕੇ ਨਾਲ ਕਰੋ।
ਹੂੰ।
ਮਤਲਬ ਜਿੱਦਾ ਤੁਸੀਂ ਪੰਜ ਮੁੰਡੇ ਹੈਗੇ ਹੋ ਆਪਣਾ ਮਜ਼ੇ ਨਾਲ ਖੇਡੋ ਆਪਣਾ ਕੋਈ ਨੀ ਇੰਜੋਏ ਕਰੋ ਰੰਗ ਰੂੰਗ ਲਾਓ ਯਾ ਪਟਾਕੇ ਵਗੈਰਾ ਵਜਾਉਣੇ ਨੇ ਪਿਆਰ ਨਾਲ ਵਜਾਓ ਪਰ ਕਿਸੇ ਨਾਲ ਸ਼ਰਾਰਾਤ ਨਾ ਕਰੋ।
ਸਹੀ ਆ। ਹੁਣ ਦੀਵਾਲੀ ਦੇ ਉੱਤੇ ਮੰਨ ਲਓ ਕਿੰਨੇ ਕੇਸ ਨਿਕਲਦੇ ਆ।
ਕਿਦੀ ਹਾਂ ਕਦੇ ਕਿਦੇ ਕੋਈ ਵਿਚਾਰੇ ਦਾ ਪੂਰਾ ਘਰ ਸੜ ਗਿਆ ਕਦੀ ਕਿਦਾ ਕਦੀ ਕਿਦਾ ਵਿਚਾਰੇ ਦਾ ਉਹ ਬੰਦਾ ਪੂਰੀ ਉਮਰ ਤੇ ਵਿਚਾਰਾ ਮਕਾਨ ਬਣਾਦੇ ਰਹ ਜਾਂਦਾ।
ਉਹੀ ਤੇ ਗੱਲ ਹੈ ਆਪਣੀ ਸਿਰਫ ਇੱਕ ਪੰਜ ਦਸ ਮਿੰ ਉਹਦਾ ਗਾਂ ਸਾਰੇ ਉਹ ਫਿਊਚਰ ਉਹ ਕਰਤਾ ਵਾ।
ਦਸ ਮਿੰਟ ਦੀ ਮਸਤੀ ਹੋਈ ਜੇ ਆਪਣਾ ਅਗਲੀ ਦੀ ਮਤਲਬ ਪੂਰਾ ਜਿਦੀ ਰੋਜ਼ੀ ਰੋ ਟੀ ਘਰ ਇੰਨਾ ਅਨੋਖਾ ਬਣਾਇਆ ਉਨੇ ਮਕਾਨ ਬੈੱਡ-ਬੁੱਡ ਲਾਏ। ਸਾਰਾ ਸਾੜਤਾ ਤੇ ਕੀ ਹੋਇਆ, ਕੋਈ ਮਸਤੀ ਥੋੜ੍ਹੀ ਹੈ, ਇਹ ਤੇ ਵਿਚਾਰੇ ਦਾ ਨੁਕਸਾਨ ਹੋ ਰਿਹਾ ਫਿਰ। ਕਿਸੇ ਦੇ ਘਰ ਤੋਂ ਕੰਮ ਖ਼ਰਾਬ ਕਰ ਰਹੇ ਆਪਾਂ ਤੇ ਕਿਉ।
ਵਧੀਆ ਨਹੀਂ ਬੱਚੇ ਉਹਨਾ ਨੂੰ ਆਹ ਚੀਜ਼ ਸਮਝਣੀ ਚਾਹੀਦੀ ਹੈ।
ਕਿ ਕਰਦੇ ਆ ਦੀਵਾਲੀ ਅਤੇ ਬੰਬ ਰੱਖੀ ਉਪਰ ਲੋਟਾ ਵਗੈਰਾ ਰੱਖਦੇ ਦਿੰਦੇ ਆ, ਉਹ ਉੱਪਰ ਉੱਡਦਾ ਵਾ। ਪ੍ਰੈਸ਼ਰ ਨਾਲ ਉਹ। ਕਿਸੇ ਦੇ ਘਰ ਵੱਜੇ ਕਿਸੇ ਦੀ ਕਾਰ ਤੇ ਵੱਜੇ ਵਿਚਾਰੇ ਦੀ ਕਾਰ ਦਾ ਨੁਕਸਾਨ ਤੇ ਹੋ ਗਿਆ ਹੈ।
ਮੰਨ ਲਓ ਕਿਸੇ ਦੇ ਮੰਨ ਲਓ ਸਿਰ 'ਚ ਆਕੇ ਵੱਜ ਗਿਆ ਤੇ।
ਹਾਂ ਬਿਲਕੁਲ ਜਿੰਨੀ। ਔਰ ਇੰਨੀ ਉੱਪਰ ਜਾਂਦਾ ਹੋਰ ਉੱਪਰੋਂ ਦੀ ਦੇਖੋ ਨੀਚੇ ਆਉਂਦਾ, ਫਿਰ ਉਸਦੀ ਸਪੀਡ ਨਾਲ ਦੀ। ਔਰ ਉਹ। ਕਿਸੇ ਦੇ ਸਿਰ ਤੇ ਲੱਗ ਜੇ ਰੱਬ ਨਾ ਕਰ ਤਾਂ ਕਦੀ ਕੁਛ ਹੋਏ ਜਾਂ, ਕਿਸੇ ਦੀ ਕਾਰ ਤੇ ਲੱਗ ਜੇ ਵਿਚਾਰੇ ਦੀ ਨਵੀਂ ਕਾਰ ਹੋਵੇ ਤੇ। ਹੋ ਗਿਆ ਨੁਕਸਾਨ ਬੈਠੇ ਬੈਠੇ। ਕਿਸੀ ਦੀ ਪੰਜ ਮਿੰਟ ਦੀ ਮਸਤੀ। ਅਗਲੇ ਦੀ ਨੁਕਸਾਨ ਅਗਲੇ ਦਾ, ਹਾਂਜੀ ਕੋਈ ਨੀ ਤੁਹਾਡੇ ਨਾਲ। ਗੱਲ ਕਰਕੇ ਬਹੁਤ ਅੱਛਾ ਲੱਗਿਆ ਜੀ, ਸਤਿ ਸ਼੍ਰੀ ਅਕਾਲ ਜੀ।